ਵਧੀਆ, ਤੁਸੀਂ ਸੁਣਾਓ।
ਹਾਂਜੀ! ਅਸੀਂ ਵੀ ਠੀਕ ਹਾਂ।
ਹੋਰ ਕੀ ਕਰਦੇ ਪਏ ਸੀ?
ਕੁਛ ਵੀ ਨਹੀਂ ਬਸ ਬੈਠੇ ਹੋਏ ਸੀ ਤੇ ਮੈਂ ਨਾ ਉਹ ਬਣਾਣ ਲੱਗੀ ਸੀ ਪੱਤੇ। ਪਤੋੜ ਦੇ ਤੇ ਤੁਸੀਂ ਬਣਾਂਦੇ ਹੁੰਦੇ ਸੀ ਨਾ। ਤੇ ਮੈਂ ਤੁਹਾਨੂੰ ਦੇਖਿਆ ਦੋ ਤਿੰਨ ਵਾਰੀ ਬਣਾਂਦੇ ਹੋਏ ਤੁਹਾਡੇ ਘਰ ਖਾਧੇ ਵੀ ਸੀ। ਤੇ ਬੜੇ ਸਵਾਦ ਸੀ ਤੇ ਮੈਂ ਕਿਆ ਮੈਂ ਬਣਾਣ ਲੱਗੀ ਸੀ ਤੇ ਮੈਂ ਕਿਆ ਚਲੋ ਮੈਂ ਤੁਹਾਨੂੰ ਫੋਨ ਕਰਕੇ ਪੁੱਛ ਲੈਂਣੀ ਆਂ ਵੀ ਤੁਸੀਂ ਕਿਸ ਤਰ੍ਹਾਂ ਬਣਾਏ ਸੀ।
ਅੱਛਾ ਜੀ ਹਾਂ ਅਸੀਂ ਬਣਾਣੇ ਸੀ ਸਾਡੇ ਇੱਥੇ ਆਏ ਨੀ ਹਲੇ
ਅੱਛਾ ਨਈ ਇ ਇੱਥੇ ਤੇ ਬੜੇ ਆਏ ਹੋਏ ਨੇ ਤੇ ਮੇਰੇ ਹਸਬੈਂਡ ਨੂੰ ਨਾ ਬੜਾ ਸ਼ੌਕ ਏ।
ਹਾਂਜੀ ਸਾਡੇ ਨੂੰ ਵੀ ਸਾਰਿਆਂ ਨੂੰ ਸ਼ੌਕ ਕੇ ਖਾਣ ਦਾ ਬਸ ਹਲੇ ਆਏ ਨਈ ਐ।
ਐ ਨਾ ਸਵਾਦ ਲੱਗਦੇ ਨੇ ਇਹੀਉ ਦਿਨਾਂ ਆਂਦੇ ਨੇ ਥੋੜ੍ਹੇ ਇੱਕ ਦੋ ਇੱਕ ਮ੍ਹੀਨੇ ਤੱਕ ਆਂਦੇ ਨੇ ਇੱਕ ਡੇਢ ਮ੍ਹੀਨੇ ਤੱਕ ਤੇ ਬੜੇ ਸਵਾਦ ਲੱਗਦੇ ਨੇ ਤੇ ਤੇ ਮੈਂ ਨਾ ਤੁਹਾਡੇ ਘਰ ਇੱਕ ਵਾਰੀ ਆਈ ਸੀ ਇੱਕ ਦੋ ਵਾਰੀ ਮੈਂ ਤੁਹਾਡੇ ਹੱਥ ਦੇ ਖ ਖਾਧੇ ਨੇ ਤੇ ਤੇ ਮੈਂ ਕਿਆ ਚਲੋ ਮੈਂ ਤੁਹਾਨੂੰ ਪੁੱਛਦੀ ਹਾਂ ਮੈਂ ਬਣਾਣੀ ਆਂ।
ਹਾਂਜੀ ਹਾਂ ਓ ਵ ਵ ਵੇਸਣ-ਵੇਸਣ ਲੈਣਾ।
ਅੱਛਾ
ਵਿੱਚ ਤੇਲ ਮਤਲਬ ਸਾੜ ਕੇ ਪਾ ਲੋ ਵਿੱਚ ਹਿੰਗ ਪਾ ਲੋ। ਹਿੰਗ ਵਗੈਰਾ ਨਮਕ ਹਲਦੀ ਵਗੈਰਾ ਪਾ ਲੋ ਮਿਰਚ ਵਗੈਰਾ ਜੇ ਨਿੰਬੂ 'ਚ ਨਿਚੋੜ ਲੋ ਵਿੱਚ
ਅੱਛਾ
ਹਾਂਜੀ ਬਸ ਸਾਰਾ ਕੁਛ ਪਾ ਕੇ ਫਿਰ ਜੋ ਬਾਕੀ ਆਪਣੀ ਮਰਜ਼ੀ ਦੀ ਤਿੱਖਾ ਖਾਣਾ। ਘ ਘੱਟ ਖਾਣਾ ਓ ਆਪਣੀ ਮਰਜ਼ੀ ਨਾਲ ਪਾ ਲੋ ਮਸਾਲੇ ਵਗੈਰਾ
ਅੱਛਾ ਤੇ ਕੋਈ ਹਿਸਾਬ ਵੀ ਹੁੰਦਾ ਐ ਦਾ। ਜਿੰਨੇ ਪੱਤੇ ਨੇ ਪੱਤਿਆਂ ਵੀ ਕਿੰਨਾ ਵੇਸਨ ਇਹਨਾਂ 'ਚ ਪਾਂਣਾ ਹੈ ਅਸੀਂ ਇਹ ਕੋਈ ਹਿਸਾਬ ਵੀ ਹੁੰਦਾ ਹੈ ਕਿ ਹੈ ਵ ਦਾਜੇ ਨਾਲੇ ਈ। ਅੱਛਾ-ਅੱਛਾ
ਥੋੜ੍ਹਾ ਜਿਹਾ ਫਿਰ ਅਸੀਂ ਆਟਾ ਹੀ ਵਿੱਚ ਪਾ ਲੈਂਣੇ ਹਾਂ ਥੋੜ੍ਹਾ ਜਿਹਾ
ਅੱਛਾ-ਅੱਛਾ ਆਟੇ ਨਾਲ ਕੀ ਫਾਇਦਾ ਹੁੰਦਾ ਏ।
ਆਟੇ ਨਾਲ ਜਰਾ ਕਰਾਰੇ ਜਿਹੇ ਬਣ ਜਾਂਦੇ ਨੇ। ਹਾਂਜੀ ਆਟਾ ਥੋੜ੍ਹਾ ਪਾ ਲੈਂਣੇ ਵਿਚ ਨਾਲ
ਅੱਛਾ ਤੇ ਵੀ ਥੋੜ੍ਹਾ ਜਿਹਾ ਇੱਕ ਦੋ ਚਮਚ
ਹਾਂਜੀ ਥੋੜਾ ਜਿਹਾ ਆਟਾ ਪਾ ਲਿਆ।
ਅੱਛਾ-ਅੱਛਾ ਚਲੋ ਅਤੇ ਮੈਂ ਵੀ ਬਣਾਂਣ ਲੱਗੀ ਹਾਂ ਅਤੇ ਮੈਂ ਵੀ ਪਾ ਲਾਂਗੀ ਅਤੇ ਹੋਰ ਕਿਸ ਤਰ੍ਹਾਂ ਵੀ ਜਿਸ ਤਰ੍ਹਾਂ ਵਿੱਚ ਲਸਣ ਲੁਸਣ
ਹਾਂ ਲਸਣ ਕੋ ਕ-ਕ ਲਸਣ ਪਾ ਲੋ ਹਰੀ ਮਿਰਚ ਪਾ ਲੋ ਕੁੱਟ ਕੇ
ਹਾਂ ਐ ਬਾਦੀ ਹੁੰਦੇ ਨੇ ਨਾ ਲਸਣ ਤੇ ਜ਼ਰੂਰ ਪਾਂਣਾ ਚਾਹੀਦਾ ਹੈ ਜਵੈਨ ਵੀ ਪਾਣੀ ਚਾਹੀਦੀ ਏ।
ਕਈ ਤੇ ਅਚਾਰ ਦਾ ਮਸਾਲਾ ਹੀ ਪਾ ਲੈਂਦੇ ਨੇ ਵਿੱਚ
ਅੱਛਾ ਹੂੰ ਉਹਦੇ ਨਾਲ ਟੇਸਟ ਹੋਰ ਵਧੀਆ ਆ ਜਾਏਗਾ ਹਾਂ। ਹਾਂ ਤੇ ਖੱਟਾ ਵੀ ਹੁੰਦਾ ਏ ਨਾਲ ਖੱ ਟਾਈ ਹੋ ਜਾਏ।
ਹਾਂ ਖੱਟਾ ਵੀ ਹੋ ਜਾਂਦਾ ਵੇ। ਚ ਨਾਲ ਹਾਂਜੀ, ਹੋਰ ਸੁਣਾ
ਹਾਂਜੀ ਸਭ ਠੀਕ।
ਬਸ ਵਧੀਆ, ਹਾਂਜੀ ਬਸ ਅਸੀਂ ਵੀ ਕੱਲ ਸਵੇਰੇ ਗਏ ਸੀ ਕੁੜੀ ਦੇ ਘਰ, ਪ੍ਰਭਾਤ ਫੇਰੀ ਸੀ।
ਅੱਛਾ -ਅੱਛਾ
ਹਾਂਜੀ ਉਥੇ ਗਏ ਸੀ ਸਵੇਰੇ, ਪ੍ਰਭਾਤ ਫੇਰੀ ਸੀ ਲੰਗਰ- ਗਰ ਵਗੈਰਾ ਹੋਇਆ ਸੀ।
ਅੱਛਾ, ਤੇ ਤੁਹਾਡੀ ਵਿਚ ਹੋਣੀ ਹੈ ਨਾ ਬੇਟੀ?
ਹਾਂਜੀ ਮੇਰੇ ਮਤਲਬ ਮੇਰੇ ਦੇਵਰ ਦੀ ਲੜਕੀ
ਅੱਛਾ-ਅੱਛਾ, ਅੱਛਾ -ਅੱਛਾ।
ਹਾਂਜੀ ਮੇਰੀ ਕੁੜੀ ਤੇ ਪ੍ਰਭਾਤ ਫੇਰੀ ਨਾਲ ਆਈ ਸੀ ਉੱਥੇ ਹੀ ਪ੍ਰਭਾਤ ਫੇਰੀਆਂ ਤੇ ਜਾਂਦੀ ਨਾ।
ਅੱਛਾ -ਅੱਛਾ।
ਹਾਂਜੀ ਹੋਰ
ਹਾਂ। ਮੈਂ ਸੁਣਿਆ ਤੁਹਾਡੀ ਬੇਟੀ ਬੜਾ ਪਾਠ ਪੂਜਾ ਕਰਦੀ ਏ, ਬੜੇ ਗੁਰਦੁਆਰੇ ਬੜੀ ਅੱਗੇ- ਅੱਗੇ ਹੁੰਦੀ ਏ ਤੇ ਮੈਂ ਸੁਣਿਆ ਤੁਹਾਡੀ ਬੇਟੀ ਕਿਉਂ ਮੇਰੇ ਨਾ ਉੱਥੇ ਕੋਈ ਆਇਆ ਸੀ ਉੱਥੋਂ ਤੇ ਮੈਨੂੰ ਦੱਸ ਰੇ ਸੀ ਤੁਹਾਡੀ ਬਈ, ਰਿਸ਼ਤੇਦਾਰਾਂ ਦੀ ਕੁੜੀ ਹੈਗੀ ਹੈ ਉੱਥੇ
ਹਾਂਜੀ ਬਸ ਉਹ ਪਰਿਵਾਰ ਹੀ ਇਸ ਤਰ੍ਹਾਂ ਦਾ ਮਿਲ ਗਿਆ ਉਹਨਾਂ ਨੂੰ। ਫੇਰ ਉਸ ਹਿਸਾਬ ਨਾਲ ਹੀ ਹੋ ਜਾਂਦਾ ਨਾ, ਜਿਸ ਤਰ੍ਹਾਂ ਪਰਿਵਾਰ ਮਿਲੇ।
ਚਲਾ ਜਾਏ ਬੰਦਾ ਹਾਂ ਹਾਂ।
ਹਾਂਜੀ
ਹਾਂ ਚਲੋ ਸਭ ਤੋਂ ਵਧੀਆ ਗੱਲ ਆ ਇਹ ਕਿ ਸਹੀ ਹੈ ਸਗੋਂ ਕੁੜੀਆਂ ਆਪਣੇ ਘਰ ਆਪਣਾ ਪਰਿਵਾਰ 'ਚ ਗੁਜ਼ਾਰੇ ਕਰਨ ਸੋਹਣੀ
ਹਾਂਜੀ ਹਾਂਜੀ ਹੋਰ ਬਸ ਵਧੀਆ ਏ, ਚੰਗੇ ਪਾਸੇ ਲੱਗੀ ਹੋਈ ਏ।
ਹੂੰ
ਬਸ ਘਰ ਵੀ ਏਧਰ ਹੀ ਘੱਟ ਕਲਿਆ ਆਂਦੀ ਘਰ ਵੀ ਘੱਟ ਈ ਆਂਦੀ ਏ, ਆਪਣਾ ਮਸਤ ਆਪਣੇ ਬੱਚੇ ਬੱਚਿਆ ਚ ਹੋਈ ਦੀ ਆ ਮਸਤ ਆਪਣਾ, ਠੀਕ ਐ ਆਪਣੇ ਘਰ ਚ।
ਹਾਂਜੀ
ਹਾਂਜੀ, ਹੋਰ ਸੁਣਾਓ ਤੁਸੀਂ?
ਹੋਰ ਤੁਸੀਂ ਫੁੱਲ ਬੂਟੇ ਵੀ ਬੜੇ ਲਾਏ ਹੋਏ ਨੇ ਆਪਣੇ ਘਰ 'ਤੇ ਤੁਸੀਂ ਵੀ
ਹਾਂਜੀ ਬਸ ਕੇ ਸੋਕ ਏ।
ਅੱਛਾ ਮੈਂ ਉਦੋਂ ਗਈ ਸੀ ਨਾ ਤੇ ਦੇਖਿਆ ਤੇ ਮੈਂ ਫੁੱਲ ਬੂਟੇ ਹੀ ਦੇਖਦੀ ਪਈ ਸੀ ਤੁਹਾਡੇ ਮੈਂ ਕਿਆ ਬੜੇ ਗੁਲਦਸਤੇ ਗਮਲੇ ਮੈਂ ਬੱਚਿਆਂ ਨੂੰ ਦੱਸਦੀ ਵੀਈ ਸੀ ਤੁਹਾਡੀ ਆਂਟੀ ਨੇ ਬੜੇ ਗੁਲਦਸਤੇ ਵਗੈਰਾ ਬੜੇ ਰੱਖੇ ਹੋਏ ਨੇ। ਫੁੱਲ ਬੂਟੇ ਲਾਏ ਹੋਏ ਨੇ ਤੇ ਸਾਡੇ ਅਸੀਂ ਵੀ ਰੱਖਦੇ ਹਾਂ ਥੋੜੇ ਜਿਹੇ ਪਰ ਮੈਨੂੰ ਇੰਨਾ ਨੀ ਟਾਈਮ ਨੀ ਮਿਲ ਪਾਦਾਂ ਨਾ ਮੈਂ ਆਪਣੇ ਕੰਮ ਵਿੱਚ ਚੋ, ਮੈਂ ਦੇਖਭਾਲ ਨਹੀਂ ਕਰ ਪਾਂਦੀ।
ਹੂੰ, ਬਸ ਉਹ ਕਹਿੰਦੀ ਪੀ ਸੀ ਲੜਕ ਕੀ-ਨੂੰ ਮੈਂ ਕਿਹਾ ਗਮਲੇ ਹੋਰ ਲਿਆਉਣੇ ਨੇ ਬੂਟੇ ਲੈ ਕੇ ਆਉਣੇ ਨੇ ਹੋਰ।
ਅੱਛਾ ਅੱਛਾ।
ਹੂੰ! ਫੇਰ ਛੁੱਟੀ ਹੈਗੀ ਫੇਰ ਲਿਆਵਾਂਗੇ ਅ ਚੌਕ। ਫੇਰ ਮੈਨੂੰ ਬੜਾ ਕੁਛ ਬੱਚੇ ਆਂਦੇ ਨੇ ਦੇਵਰ ਦੇ ਉਹ ਤੋੜ- ਤੁੜ ਜਾਂਦੇ ਨੇ।
ਅੱਛਾ- ਅੱਛਾ।
ਬੜਾ ਤੰਗ ਕਰਦੇ ਨੇ ਆ ਕੇ ਬਸ ਪਿੱਛੇ ਛੁੱਟੀਆਂ। ਆਈਆਂ ਹੀਆਂ ਸੀ ਦੋਵੇਂ ਕੁੜੀਆਂ ਦੇਵਰ ਦੀਆਂ।
ਅੱਛਾ- ਅੱਛਾ!
ਹਾਂਜੀ! ਹਾਂ!
ਹੂੰ!
ਬਸ ਵਧੀਆ, ਹੋਰ ਸੁਣਾਓ ਤੁਸੀਂ।
ਹੂੰ! ਬਸ ਹੋਰ।
ਅਸੀਂ ਵੀ ਬਸ ਮਾਰਕਿਟ ਜਾਣਾ ਸੀਗਾ, ਥੋੜਾ ਸਮਾਨ ਲੈਣਾ ਸੀ।
ਅੱਛਾ- ਅੱਛਾ!
ਛੁੱਟੀ ਸੀ ਬੇਟੇ ਦੀ ਅੱਜ ਮੈਂ ਕਿਹਾ ਚੱਲ ਸ਼ਾਮੀ ਜਾਵਾਂਗੇ ਘਰ ਦਾ। ਸਮਾਨ ਵੀ ਅ ਕੂਲਰ ਵਗੈਰਾ ਖ਼ਰਾਬ ਹੋਇਆ ਪਿਆ ਮੈਂ ਕਿਹਾ ਸੀ।
ਅੱਛਾ! ਹਾਂ! ਇਹ ਕੰਮ ਬੱਚੇ- ਬੱਚੇ ਮੁੰਡੇ। ਘਰ ਹੋਣ ਤਾਂ ਹੀ ਕੀਤਾ ਜਾਂਦਾ ਮੇਰੇ ਵੀ ਕਿੰਨੇ ਕੰਮ ਪਏ ਰਹਿੰਦੇ ਨੇ ਵੀ ਸੰੰਡੇ ਨੂੰ। ਬੇਟੇ ਦੀ ਛੁੱਟੀ ਹੋਏਗੀ, ਉਹਦੇ ਨਾਲ ਜਾਵਾਂਗੀ, ਤੇ ਕੁਛ। ਘਰ ਵੀ ਲਈ ਦੇ ਨੇ ਜਾ ਕੇ ਐਕਟਿਵਾ। ਆਪਣੇ ਆਪ ਨੂੰ ਤਾਂ ਚਲਾਉਣੀ ਆਂਦੀ ਨਹੀਂ ਫਿਰ ਤਾਂ ਹੀ ਬੰਦਾ ਮਥਾਜ ਰਹਿੰਦਾ ਏ ਨਾ ਥੋੜ੍ਹਾ। ਤੇ ਆਪਣੇ ਆਪ ਨੂੰ ਆਂਦੀ ਹੋਵੇ ਤੇ ਚਲੋ ਚਲਾ ਕੇ ਫਿਰ। ਹਸਬੈਂਡ ਨਾਲ ਚਲੇ ਜਾਈਦਾ ਵੇ ਤੇ ਕੁਛ ਕੰਮ ਛੋੜ ਦੇਈ ਦੇ ਨੇ। ਸੰਡੇ ਨੂੰ ਬੇਟੇ ਦੀ ਛੁੱਟੀ ਹੋਏਗੀ ਉਹਦੇ ਨਾਲ ਜਾਵਾਂਗੀ।
ਹਾਂਜੀ! ਨਹੀਂ ਵੈਸੇ ਤਾਂ ਬ ਵੋਟੀ ਨਾਲ ਕਰੀ ਆਨੀ ਆ ਕੰਮ ਮੈਂ। ਹੁਣ ਧੁੱਪ ਬੜੀ ਤੇਜ਼ ਹੁੰਦੀ ਹੈ, ਫਿਰ ਜਾਇਦਾ ਘੱਟ ਹੀ ਹੈ।
ਹੂੰ! ਹੂੰ!
ਤੇ ਵੈਸੇ ਤੇ ਚਲੇ ਜਾਈਦਾ। ਹੁਣ ਤੋ ਫਿਰ ਬ ਬੱਚਿਆਂ ਦੀ ਛੁੱਟੀ ਹੈ ਨਾਲ ਪੈਂਦੇ ਨੇ ਮਗਰ।
ਹਾਂ! ਹਾਂ! ਫਿਰ ਗਰਮੀ 'ਚ ਬੱਚਿਆਂ ਨੂੰ ਸਹੀ ਗੱਲ ਹੈ ਬੱਚਿਆਂ ਨੂੰ ਲਿਜਾਣਾ ਵੀ ਨੀ। ਚਾਹੀਦਾ ਗਰਮੀ 'ਚ ਬੜੀ।
ਧੁੱਪ ਇੰਨੀ ਤੇਜ਼ ਹੈ, ਜਿਸ ਤਰ੍ਹਾਂ ਇੰਜ ਅੱਗ।
ਅੱਗ ਵੱਸਦੀ ਹੈ ਬਸ ਵੇਖਕੇ ਹੀ ਡਰ ਲੱਗਦਾ ਧੁੱਪ ਨੂੰ ਜਾਏ ਨੀ। ਨਿਕਲਿਆ ਹੀ ਨੀ ਜਾਂਦਾ ਬਸ।
ਹਾਂ!
ਐਦਕੀ ਸਗੋਂ ਬੇਟੀਆਂ ਵੀ ਨਹੀ ਆਈਆਂ ਛੁੱਟੀਆਂ ਤੇ ਕਹਿੰਦੀਆਂ ਗਰਮੀ ਬਹੁਤ ਨਹੀਂ ਆਉਣਾ ਸੀ ਐਦਕੀ।
ਹਾਂ! ਅੱਛਾ! ਜ਼ਿਆਦਾ ਗਰਮੀ ਹੋਵੇ ਤਾਂ ਵੀ ਆਪਣੇ ਘਰ ਬੰਦਾ। ਚੰਗਾ ਜ਼ਿਆਦਾ ਠੰਢ ਹੋਵੇ ਤਾਂ ਵੀ। ਆਪਣੇ ਘਰ ਚੰਗਾ। ਹਾਂਜੀ! ਅਸੀਂ ਵੀ ਛੁੱ। ਛੁੱਟੀਆਂ ਸੀ ਬੱਚਿਆਂ ਦੀਆਂ ਤੇ ਚਲੋ ਅਸੀਂ। ਬੱਚੇ ਕਹਿੰਦੇ ਅਸੀਂ ਕਿਧਰੇ ਘੁੰਮ ਆਣੇ ਹਾਂ ਠੰਡੀ ਜਗ੍ਹਾ ਤੇ ਚਲੇ ਜਾਣੇ ਹਾਂ ਕਿਧਰੇ। ਤੇ। ਮੈਂ ਸਗੋਂ ਮੈਂ ਕਿਹਾ ਕੋਈ ਨਹੀਂ ਤੁਸੀਂ ਚਲੇ ਜਾਓ ਬੱਚਿਆਂ ਨੂੰ ਲੈ ਕੇ ਅਤੇ ਮੈਂ ਕੀ ਕਰਿਆ ਅਸੀਂ ਕੀ। ਕਰਨਾ ਹੈ ਕਹਿੰਦੇ ਨਹੀਂ ਮੰਮੀ, ਡੈਡੀ ਤੁਸੀਂ ਵੀ ਚੱਲੋ ਨਾਲ।
ਤੇ ਮੈਂ ਕਿਆ ਚਲੋ, ਕੋਈ ਨੀ ਚਲੋ ਵੇਖ ਲਾਂਗੇ, ਜਾਣਾ ਹੋਏਗਾ ਤੇ। ਤੇ ਕੈੰਦੇ ਸੀ, ਤੁਸੀ ਤਿਆਰੀ ਕਰ ਲੈਣਾ ਤੁਆਨੂੰ ਨਾਲ ਲੈ ਕੇ ਜਾਵਾਂਗੇ। ਮੈੰ ਕਿਆ, ਚਲੋ। ਚਲੇ, ਜਾਵਾਂਗੇ ਦੋ ਚਾਰ, ਦਿਨ ਲਗਾ ਆਵਾਂਗੇ ਘੁੰਮ ਆਵਾਂਗੇ। ਹੋਰ ਬੱਚੇ, ਬਸ ਬੱਚੇਆਂ ਨਾਲ ਹਾਂ। ਤੇ ਬੱਚੇ, ਸਈ ਗੱਲ ਏ, ਗੋਡੇ ਗੁਡੇ ਤੇ ਹੁਣ ਈ ਨੀਂ ਚੱਲਦੇ, ਲੱਤਾਂ -ਲੁੱਤਾਂ ਪੀੜ ਰੈੰਦੀਆਂ ਨੇ, ਬਸ ਇੰਝੇ ਈ ਏ ਹਿਸਾਬ। ਪਤਾ ਸ਼ਰੀਰਾਂ ਦੇ ਅੱਜ- ਕੱਲ੍ਹ, ਅੱਜ -ਕੱਲ੍ਹ ਜਵਾਨਾਂ- ਜਵਾਨਾਂ ਦੇ ਗੋਡੇ ਪੀੜ ਹੁੰਦੇ ਨੇ।
ਹਾਂਜੀ।
ਤੇ, ਹਾਂ।
ਬੁੱਢੇਆਂ ਕੀ ਜਵਾਨਾਂ ਕੀ, ਸਬ ਇੱਕੋ ਓਦੇ ਚ ਹੋਏ
ਸਈ ਗੱਲ ਏ ਅਹ ਅੱਜ -ਕੱਲ ਸ਼ਰੀਰਾਂ 'ਚ ਤੰਦਰੁਸ ਤੀਆਂ, ਈ ਨਈਂ ਐ ਤੇ ਖਾਨ- ਪੀਨ ਦਾ ਈ ਨਈਂ ਨਾ ਐਹਸਾਸ, ਬੀ ਚੀਜਾਂ ਈ ਨੀਂ ਹੈਗੀਆਂ।
ਕਈਆਂ ਦੀਆਂ ਸਾਰੇ ਚੀਜਾਂ ਹੁੰਦੀਆਂ ਨੇ ਤੇ
ਹਾਂ ਘੇਓ -ਘੇਓ ਏਨਾਂ ਪਰੋਂਠਾ ਖਾ ਕੇ ਸਵਾਦ ਆਂਦਾ ਸੀ। ਹੁਨ ਕੋਈ ਸਵਾਦ ਈ ਨੀਂ ਐ ਘੇਓ 'ਚ ਦੇਸੀ ਘੇਓ 'ਚ
ਨਾ -ਨਾ, ਹੁਨ ਤੇ ਬੱਚੇਆਂ ਨੂੰ ਰੋਟੀ ਚਾਈਦੀ ਨੀਂ।
ਹਾਂ। ਕੁਛ ਤੇ, ਬੱਚੇ ਉੰਝ ਨੀਂ ਰੋਟੀ ਖਾ ਕੇ ਰਾਜੀ ਓ ਖਾ, ਪੀਜੇ ਮਿਲ ਜਾਨ ਮੈ ਮਕਰੋਨੀ ਮਿਲ ਜੇ, ਓਨਾਂ ਨੂੰ ਮੈਗੀਆਂ ਮਿਲ ਜਾਨ ਹਾਂ, ਬੱਚੇਆਂ ਨੂੰ ਐ ਜਾਦਾ
ਹਾਂ ਤੇ, ਸਾਨੂੰ ਰੋਟੀ ਨਾਲ ਈ ਰੱਜ ਆਂਦਾ ਏ, ਹਾਂ। ਤੇ ਨਾ, ਫਲ- ਫਰੂਟ ਸਵਾਦ ਏ ਨਾ ਕੋਈ, ਕੁਛ ਸਵਾਦ ਈ ਨੀਂ ਐ ਚੀਜਾਂ 'ਚ। ਹੈਲੋ, ਤੁਆਡੀ ਆਵਾਜ ਕੱਟਦੀ ਪਈ ਐ। ਹੈਲੋ ਹੈਲੋ ਹਾਂ, ਮੈਂ ਕਿਆ ਤੁਆਡੀ ਆਵਾਜ ਪਤਾ ਨੀਂ ਕਿਉਂ ਕੱਟਦੀ ਪਈ ਸੀ, ਫੋਨ 'ਚ ਕੋਈ ਦਿੱਕਤ ਹੋਨੀ।
ਅੱਛਾ ਵਾਜ ਕੱਟਦੀ ਪਈ ਐ, ਪਤਾ ਨੀਂ।
ਹੁਨ ਤੇ ਆਂਦੀ ਪਈ ਏ, ਸਈ ਆਂਦੀ ਪਈ ਐ।
ਅੱਛਾ-ਅੱਛਾ, ਹੂੰ।
ਹਾਂਜੀ
ਓ ਬੱਚੇ ਆ ਗਏ ਸੀ ਨਾ, ਫੇਰ ਰੌਲਾ ਪਾਂਦੇ ਪਏ ਸੀ, ਟੀਵੀ ਚਲਾ ਲਓ ਮੈਂ ਕਿਆ ਬਾਰ ਆਨੀਂ ਆਂ ਹੂੰ
ਤੇ
ਹੋਰ ਸੁਨਾਓ?
ਕੋਈ ਫਲ-ਫਰੂਟ ਸਵਾਦ ਨਈਂ ਕੋਈ, ਕੋਈ ਸਵਾਦ ਹੈ ਈ ਨੀਂ ਚੀਜਾਂ
ਨਾ ਜੀ, ਕਿਸੇ ਚੀਜ ਦਾ ਸਵਾਦ ਨੀ ਐ।
ਹਾਂ
ਅੱਗੇ ਅੰਬ ਏਂਡੇ ਵਧੀਆ ਆਦੇਂ ਸੀ ਓ ਹਰੇ ਜੇ, ਗੋਲ ਜੇ। ਹੁਨ ਹਾਲੇ ਤੱਕ ਘਾਰ ਵੀ ਓ ਲੰਮੇ ਜੇ ਆਂਦੇ ਪੇ ਨੇ ਓ ਸਵਾਦ ਈ ਨੀ ਐ ਕੋਈ ਅੰਬਾਂ ਦਾ। ਮਰਾਦਾਬਾਦੀ ਅੰਬ ਹੁੰਦੇ ਸੀ ਜੜੇ।
ਹਾਂ।
ਬੜੇ ਸਵਾਦ ਹੁੰਦੇ ਸੀ।
ਹੂੰ। ਨਾ ਖੀਰੇ 'ਚ ਵੀ ਓ ਸਵਾਦ ਨੀ ਐ, ਖੀਰੇ ਕਿੰਨੇ ਸਵਾਦ ਹੁੰਦੇ ਸੀ।
ਹਾਂ ਹੁਨ ਖੀਰੇ ਆਦੈ ਨੇ ਪਾਨੀ ਦੇ ਰਸੇ ਵਾਲੇ ਹੁੰਦੇ ਨੇ, ਦੂਜੇ ਜੇ। ਦੇਸੀ ਤੇ ਆ ਈ ਨੀ ਰਏ ਖੀਰੇ। ਓ ਪਸੰਦ ਈ ਨੀ ਕਰਦੇ ਬੱਚੇ। ਫੇਰ ਲਿਆਈ ਦੇ ਈ ਨੀ ਓ।
ਖਾਨਾ ਕੀ ਏ ਫੇਰ ਜਬ ਚੀਜਾਂ ਹੈ ਈ ਨੀ ਸਵਾਦ ਚੀਜਾਂ ਦਾ ਤੇ ਕੀ ਖਾਨੈ।
ਓਨੂੰ ਦਈ ਦੈ ਚੀਰ ਕੇ ਜੇ ਲਿਆਵੇ ਤੇ ਦੈ ਏ ਐਸੇ ਤਰਾਂ ਈ ਲੈ ਆਂਦਾ ਬੈਂ ਬੈਂਕ 'ਚ ਵਾਪਸ।
ਹੂੰ, ਹਾਂ ਇੰਝੇ ਈ ਸਾਡਾ ਬੇਟਾ ਕਰਦਾ ਏ। ਚੀਜਾਂ ਓਵਾ ਵਾਪਸ ਆ ਜਾਨੀ ਸਬਜੀ ਏਨੀਂ। ਆਪਨੇ ਵੱਲੋਂ ਇੰਨੀ ਸਵਾਦ ਬਨਾਨੈ ਆਂ ਫੇਰ ਵੀ ਵਾਪਸ ਲੈ ਆਦਾਂ ਏ।
ਹਜੇ ਨਾਲ ਚਟਨੀ ਵੀ ਪਾ ਦਈ ਦੀਏ ਧਨੀਏ ਦੀ ਪਦੀਨੇ ਦੀ, ਬਣਾ ਕੇ। ਫੇਰ ਵੀ ਰੋਟੀ ਪਤਾ ਨੀ ਕੋਛ ਆਟਾ ਵੀ ਸਵਾਦ ਨੀ ਐ। ਆਟੇ ਦਾ ਵੀ ਕੋਈ ਸਵਾਦ, ਰੋ ਟੀ ਸੋਕ ਜਾਂਦੀ ਏ।
ਅ ਅਸੀ ਤੇ ਐਮ ਪੀ ਦਾ ਆਟਾ ਲਿਆਨੈ ਆ ਨਾ ਵਧੀਆ ਆਲਾ। ਦੋ ਵਾਰੀ ਲਿਆਏ। ਇੱਕ ਮੋਟਾ ਲੇ ਆਨੀ ਐ, ਇੱਕ ਬਰੀਕ ਲੇ ਆਨੀ ਆਂ ਤੇ ਬੇਟੇ ਨੂੰ ਬੈਂਕ ਤੇ ਬਰੀਕ ਆਟੇ ਦੀ ਬਣਾ ਕੇ ਦੇਂਨੀਂ ਆ। ਓ ਕੈਂਦਾ ਰੋਟੀ ਸੋਕ ਜਾਂਦੀ ਏ। ਮੋਟੇ ਆਟੇ ਦੀ। ਫੇਰ ਘਾਰ ਮੋਟੇ ਆਟੇ ਦੀ ਈ ਰੋਟੀ ਖਾਈ ਦੀ ਐ ਵੈਸੇ।
ਅੱਛਾਂ-ਅੱਛਾਂ।
ਫੇਰ ਬਰੀਕ ਆ ਟੇ ਦੀ ਬਨਾ ਦਈ ਦੀ ਏ ਨਾਲ ਫੁਲਕੇ
ਅੱਛਾਂ।
ਚਾਵਲ ਲਜਾਵੇ ਫੇਰ ਤੇ ਫੁਲਕਾ ਲਜਾਂਦਾ ਨੀ ਐ।
ਹੂ, ਹੂ। ਏੱਕ ਟਾਈਮ ਚਾਵਲ ਵੀ ਖਾ ਲੈਣੇ ਚਾਈਦੇ ਨੇ ਨਾਲ।
ਗਰਮੀ 'ਚ ਰੋਟੀ ਵੀ ਸਵਾਦ ਨੀ ਲੱਗਦੀ ਤੇ ਚਾਵਲ ਵੀ ਹਰ ਟੈਮ ਕੀ ਖਾਵੇ।
ਹਾਂ।
ਹ ਹੋਰ ਸੁਣਾਓ? ਵਧੀਆ। ਸਭ ਪਰਿਵਾਰ ਠੀਕ ਏ, ਘਰ ਪਰਿਵਾਰ?
ਸਭ ਠੀਕ ਏ। ਹੋਰ ਤੁਆਡੇ ਘਾਰ ਸਭ ਠੀਕ ਨੇਂ?
ਹਾਂਜੀ, ਸਭ ਠੀਕ ਨੇ ਵਧੀਆ।
ਹੂੰ।